ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਬਸ ਵਧੀਆ ਤੁਸੀ ਸੁਣਾਓ ਠੀਕ ਹੋ।
ਹਾਂਜੀ- ਹਾਂਜੀ ਵਧੀਆ। ਮੈ ਵਧੀਆ ਹੋਰ ਕੀ ਕਰਦੇ ਸੀਗੇ।
ਬਸ ਹੁਣੇ ਰੋਟੀ ਖਾ ਕੇ ਵਿਹਲੇ ਹੋਏ। ਮੈ ਕਿਹਾ ਚਲੋ। ਭੈਣ ਨਾਲ ਗੱਲ ਕਰਨਾ ਬੜੇ ਦਿਨ ਹੋ ਗਏ। ਭੈਣ ਨਾਲ ਗੱਲ ਨੀ ਕੀਤੀ ਮੈ ਕਿਹਾ ਚਲ ਭੈਣ ਨਾਲ ਗੱਲ ਹੀ ਕਰ ਲਵਾ ਮੈ। ਹੋਰ।
ਨਹੀ ਜੀ ਤੁਸੀ ਬਹੁਤ ਵਧੀਆ ਕੀਤਾ। ਮੈ ਨਾ ਤੁਹਾਨੂੰ ਸੋਚ ਸੋਚ ਰੀ ਸੀ। ਬੜੇ ਚਿਰਾ ਤੋ ਕਿ ਤੁੈਨੂੰ ਮੈ ਫੋਨ ਕਰਨਾ ਮੈਨੂੰ ਨਾ ਇਕ ਕਮ ਸੀਗਾ।
ਹਾਂਜੀ- ਹਾਂਜੀ ਬੋਲੋ ਕੀ ਕੰਮ ਸੀ।
ਉਹ ਨਾ ਮੈਂ ਨਾ ਦੋ - ਚਾਰ ਸੂਟ। ਲੈਣ ਜਾਣੇ ਸੀਗੇ। ਤੇ ਮੈਨੂੰ ਨਾ ਪਤਾ ਨੀ ਲੱਗ ਰਿ ਕਿਧਰੋ ਲਾਵਾ। ਤੇ ਤੁਹਾਡੀ ਜਿਹੜੀ ਸੂਟ ਦੀ ਪਸੰਦ ਹੈ। ਉਹ ਬਹੁਤ ਵਧੀਆ ਹੈ। ਤੇ ਮੈ ਕਿਹਾ ਸੀ ਤੁਹਾਨੂੰ ਵੀ ਲੈ ਜਾਗੀ ਨਾਲ
ਅਛਾ- ਅਛਾ ਕੋਈ ਨਹੀ ਚੱਲ ਪਾਗੇ ਜਦੋ ਕਹੋਗੇ ਤੁਸੀ। ਪਰ ਮੈਨੂੰ ਨਾ ਇਕ ਦਿਨ ਪਹਿਲੇ ਦੱਸ ਦਿਓ। ਫਿਰ ਮੈ ਉਸੀ ਹਿਸਾਬ ਨਾਲ ਆਪਣੇ ਘਰ ਦਾ ਕਮ ਕੁਮ ਕਰ ਲਾਂਗੇ ਨਾ। ਨਿਪਟਾ ਲਾਗੇ। ਇਕ ਦਿਨ ਪਹਿਲੇ ਮੈਨੂੰ ਦੱਸ ਦੇਣਾ।
ਵੀ ਨਾ ਮੈਂ ਕੀ ਸੋਚ ਰਹੀ ਸੀਗੀ। ਸੰਡੇ ਨੂੰ ਚੱਲਾਂਗੇ। ਕਿਉਂਕਿ ਨਾ ਮੈਨੂੰ ਵੀ ਦੇਖੋ। ਇਹ ਜਿਹੜੇ ਹਫ਼ਤੇ ਤੇ ਮੈਨੂੰ ਜਿਹੜੇ ਛੇ ਦਿਨ ਆਉਂਦੇ ਨੇ ਇਹ ਤੇ ਮੈਨੂੰ ਕੰਮ ਹੀ ਆਉਂਦੇ ਨੇ। ਕਿਉਂਕਿ ਬੱਚਿਆਂ ਦਾ ਵੀ ਦੇਖਣਾ ਤੇ ਘਰ ਦਾ ਵੀ ਦੇਖਣਾ ਤੇ ਮੈਂ ਸੋਚ ਰਹੀ ਸੀ। ਕਿ ਐਤਵਾਰ ਨੂੰ ਚੱਲਦੇ ਆਂ।
ਅੱਛਾ ਐਤਵਾਰ ਚਲੋ। ਜੇ ਐਤਵਾਰ ਤੇ ਜ਼ਿਆਦਾ ਨੀ ਹੁੰਦਾ ਹੈਗਾ। ਵੀ ਬੱਚੇ ਉੱਡਦੇ ਹੀ ਲੇਟ ਹੈਗੇ।
ਨਹੀਂ ਜੀ। ਪਤਾ ਕੀ ਮੇਰੇ ਵਾਲੇ ਤੇ ਨਾ ਐਤਵਾਰ ਨੂੰ ਅਹ। ਐਤਵਾਰ ਨੂੰ ਨਾ ਸਵੇਰੇ ਉਠ ਜਾਦੇ ਨੇ ਜਲਦੀ। ਤੇ ਖੇਲਣ ਚਲੇ ਜਾਦੇ ਨੇ ਆਪਣਾ ਇਹ ਗੁੱਲੀ ਡੰਡਾ ਖੇਲਦੇ ਨੇ। ਕਦੀ ਤੇ ਕਦੀ- ਕਦੀ ਇਹ ਜਿਹੜਾ ਬੱਲਾ ਤੇ ਬੋਲ ਵਾਲੀ ਗੇਮ ਹੈਗ। ਜਿਹੜੀ ਉਹ ਖੇਲਦੇ ਨੇ ਸਵੇਰੇ- ਸਵੇਰੇ। ਚਲੇ ਜਾਂਦੇ ਨੇ। ਤੇ ਆਦੇਨੇ ਕਦੀ ਕਦੀ ਸ਼ਾਮੀ ਆਉਦੇ ਨੇ। ਤੇ ਕਦੀ ਕਦੀ ਆ ਜਾਂਦੇ ਨੇ। ਦੁਪਹਿਰ ਵੇਲੇ ਤੇ ਮੈ ਕਿਹਾ ਸੀ ਤੇ ਤੁਸੀ ਤੇ ਮੈਂ ਸਵੇਰੇ ਦਸ ਵਜੇ ਚਲ ਲਾਂਗੇ ਸੂਟ ਲੈਣ।
ਚਲੋ। ਸਵੇਰ ਤੇ ਧੁੱਪ ਹੁੰਦੀ ਹੈ। ਬੜੀ ਸ਼ਾਮ ਵਰੇ ਠੰਡੇ ਟਾਈਮ ਚਲਾਂਗੇ। ਸਵੇਰੇ ਨਾ ਧੁੱਪ ਬੜੀ ਹੁੰਦੀ।
ਪਤਾ ਕੀ ਸ਼ਾਮ ਨੂੰ ਨਾ ਤੁਹਾਨੂੰ ਮੈ ਕੀ ਦਸਾ। ਸ਼ਾਮ ਨੂੰ ਨਾ ਮੇਰੀ ਨਨਾਨ ਨੇ ਆਣਿਆ। ਫੇਰ ਮੈਨੂੰ ਟਾਈਮ ਨੀ ਲੱਗਣਾ ਦੋ ਸੂਟ ਤੇ ਮੈ ਉਹਨੂੰ ਵੀ ਦੇਣੇ ਆ।
ਅਛਾ ਚਲੋ ਕੋਈ ਨਾ- ਚਲੋ ਠੀਕ ਹੈ। ਫਿਰ ਤੁਸੀ ਪਹਿਲਾਂ ਦੱਸਦੇ- ਨਹੀਂ ਨਹੀਂ ਤੁਹਾਡੇ ਲਈ ਤੇ ਟਾਈਮ ਹੀ ਟਾਈਮ ਹੈਗਾ। ਕੋਈ ਨੀ ਮੈਂ ਆਪਣੇ ਕੋਈ ਨੀ ਘਰ ਤੇ ਕਰ ਲਾਗੀ ਜਿਸ ਤਰ੍ਹਾਂ ਹੋਏਗਾ। ਕੋਈ ਨੀ ਮੈਂ ਦਸ ਵਜੇ ਚੱਲ ਲਾਂਗੀ ਮੈਂ ਦਸ ਵਜੇ ਤੱਕ ਆਪਣਾ ਬੱਚਿਆਂ ਨੂੰ ਕਹਿ ਦਾਂਗੀ ਥੋੜ੍ਹਾ ਜਲਦੀ। ਉਠਜੋ ਨਹੀਂ ਉੱਠੇ ਤੇ ਨਾਸ਼ਤਾ ਨੁਸ਼ਤਾ ਬਣਾ ਕੇ ਰੱਖ ਜਾਗੇ ਉਹਨਾਂ ਦਾ ਨਾ ਤੇ ਆਪੇ ਪਾ ਕੇ ਤੇ ਖਾ ਈ ਲੈਂਦੇ ਹੈਗੇ ਹੈਗੇ।
ਹਾਂ ਇਹ ਤੁਸੀਂ ਤੁਸੀਂ ਦੇਖ ਮੇਰੇ ਪਿੱਛੇ ਐਵੇਂ ਕਰ ਰਹੇ ਹੋ ਮੈਨੂੰ ਥੋੜਾ ਨਾ ਚੰਗਾ ਜਿਹਾ ਨੀ ਲੱਗ ਰਿਹਾ ਜੇ ਤੁਸੀਂ ਅਹ ਵਿਹਲੇ ਨਹੀਂ ਉਹ ਤੇ ਮੈਨੂੰ ਦੱਸ ਦੋ ਕੋਈ ਗੱਲ ਨੀ ਫੇਰ ਆਪਾ ਕਿਸੇ ਦਿਨ ਹੋਰ ਚੱਲਾਂਗੇ।
ਨਹੀਂ ਨਹੀਂ ਕੋਈ ਨਹੀਂ ਮੈਂ ਚੱਲਾਂਗੀ ਐਤਵਾਰ ਫਿਰ ਤੁਸੀਂ ਕਹਿ ਰਹੇ ਹੋ ਮੈਂ ਇਹਨਾਂ ਨਨਾਣ ਨੇ ਵੀ ਆਉਣਾ। ਕੋਈ ਗੱਲ ਨੀ ਮੈਂ ਚੱਲਾਂਗੇ ਤੁਹਾਡੇ ਨਾਲ ਹਾਂਜੀ ਹਾਂਜੀ ਕਿੰਨੇ ਸੂਟ ਲੈਣੇ ਹੈਗੇ ਫਿਰ
ਮੈਂ ਤੇ ਮੈਂ ਸੋਚ ਰਹੀ ਸੀਗੀ ਕਿ ਮੇਰੀ ਨਨਾਣ ਦੋ ਨਨਾਣਾਂ ਨੇ ਮੇਰੀ ਤੇ ਦੋ ਦੋ ਤੇ ਮੈਂ ਸੋਚ ਰਹੀ ਸੀ ਉਹਨਾਂ ਵਾਸਤੇ ਹੀ ਲੈਣਾ ਤੇ ਫਿਰ ਮੈਂ ਸੋਚ ਸੀ ਮੈਂ ਆਪਣੇ ਪੇਕੇ ਵੀ ਜਾਣਾ ਤੇ ਮੈਂ ਉਹ ਉੱਧਰ ਮੇਰੀ ਭਰਜਾਈ ਹੈ ਉਹਦੇ ਵਾਸਤੇ ਇੱਕ ਲੈ ਲਾਂਗੀ ਪੰਜ ਤੇ ਐਹੀ ਹੋ ਗਏ ਦੇਖਲੋ ਫਿਰ ਆਪਣੇ ਵਾਸਤੇ ਫ਼ਿਰ ਵੀ ਮੈਂ ਸੋਚ ਰਹੀ ਹਾਂ ਦੋ ਮੈਂ ਆਪਣੇ ਵਾਸਤੇ ਲੈ ਲਾਂਗੀ ਤੁਹਾਨੂੰ ਕੁੱਝ ਚਾਹੀਦਾ ਮੇਰੇ ਕੋਲੋਂ ਤੁਸੀਂ ਦੱਸੋ ਤੁਹਾਨੂੰ ਦਵਾ ਦਾਂਗੀ।
ਨਹੀਂ ਨਹੀਂ ਕੋਈ ਗੱਲ ਨੀ। ਮੈਂ ਤੁਹਾਨੂੰ ਦਵਾਦਾਗੀ ਤੁਹਾਨੂੰ ਤੁਸੀਂ ਦੱਸਣਾ ਜੋ ਚਾਹੀਦਾ ਹੈਗਾ ਮੇਰੇ ਨਾਲ। ਚੱਲਾਂਗੇ ਹੋਰ, ਤੁਸੀਂ
ਨਹੀਂ ਮੈਂ ਤੁਹਾਨੂੰ ਇਸ ਕਰਕੇ ਇਹ ਲੈ ਕੇ ਜਾ ਰਹੀ ਹਾਂ ਕਿਉਂਕਿ ਮੈਂ ਸੁਣਿਆ ਤੁਹਾਡੀ ਪਸੰਦ ਬਹੁਤ ਵਧੀਆ ਹੈ। ਕਿਉਂਕਿ ਤੁਸੀਂ ਪਿਛਲੀ ਵਾਰ ਵੀ ਮੇਰੇ ਘਰ ਮੇਰੇ ਨਾਲ ਪਤਾ ਕੀ ਉਹ ਤੁਹਾਡੀ ਸਾਡੀ ਗਲ਼ੀ ਚ ਇੱਕ ਰਹਿੰਦੀ ਹੈ। ਗੁਆਂਢੀ ਹੈ ਸਾਰੇ ਉਹ ਤੇ ਉਹ ਮੈਨੂੰ ਦੱਸ ਰਹੇ ਸੀ ਕਿ ਭੈਣ ਜੀ ਮੇਰੇ ਨਾਲ ਗਏ ਸੀ ਸੂਟ ਲੈਣ ਤੇ ਉਹਨਾਂ ਨੇ ਬੜੇ ਵਧੀਆ ਸੂਟ ਦਵਾਏ ਮੈਨੂੰ ਤੇ ਮੈਂ ਵੇਖੇ ਵੀ ਹੈ ਤੇ ਉਹ ਕਹਿੰਦੇ ਰੇਟ ਵੀ ਸਹੀ ਲਾ ਲੈਂਦੇ ਨੇ ਉਹਨਾਂ ਦੀ ਜਾਣਕਾਰੀ ਚ ਕੋਈ ਦੁਕਾਨ ਹੈਗੀ ਤੇ ਮੈਂ ਕਿਹਾ ਤੁਹਾਡੇ ਨਾਲ ਹੀ ਜਾਵਾਂਗੀ ਮੈਂ।
ਹਾਂ ਹਾਂ ਉਹ ਸਾਡੇ ਨਾ ਇੱਧਰ ਹੀ ਹੈਗੇ ਆ ਤੇ ਉਹ ਸਾਨੂੰ ਠੀਕ ਲਗਾ ਲੈਂਦੇ ਉਹ ਵੀ ਨਾ ਆਪਣਾ ਰੇਟ ਨੂੰ ਠੀਕ ਕਰ ਲੈਣਗੇ ਹੈਗੇ ਸਾਡੇ ਨਾਲ ਬਾਕੀ ਦੁਕਾਨਾਂ ਤੋਂ ਉਹਨਾਂ ਦਾ ਰੇਟ ਵੀ ਬਿਲਕੁਲ ਠੀਕ ਹੈਗਾ ਵੇ ਤੇ ਕੋਈ ਗੱਲ ਨੀ ਮੈਂ ਦਵਾ ਦਾਂਗੀ ਤੁਹਾਨੂੰ ਤੇ ਉਹਨਾਂ ਕੋਲ ਹੀ ਲੈਂਦੇ ਸੀ ਤਾਂ ਸ਼ੁਰੂ ਤੋਂ ਹੀ ਉਹਨਾਂ ਕੋਲੋਂ ਲੈਂਦੇ ਹੈਗੇ ਹੈ।
ਹਾਂਜੀ ਹਾਂਜੀ ਉਹੀ ਤੇ ਨਾ ਉਹ ਮੈਨੂੰ ਦੱਸ ਰਹੇ ਸੀਗੇ ਜਿਹੜੇ ਸਾਡੇ ਗੁਆਂਢੀ ਆ ਉਹ ਕਹਿੰਦੇ ਭੈਣ ਜੀ ਨਾ ਬੜੇ ਵਧੀਆ ਰੇਟ ਦਵਾ ਦਿੰਦੇ ਨੇ ਤੇ ਤੁਹਾਨੂੰ ਮਿਲ ਜਾਣਗੇ ਸਸਤੇ ਚ ਮੈਂ ਕਿਹਾ ਚੱਲੋ ਫਿਰ ਮੈਂ ਭੈਣਜੀ ਨਾਲ ਹੀ ਚੱਲ ਜਾਂਗੀ।
ਹਾਂ ਕੋਈ ਗੱਲ ਨੀ ਮੈਂ ਚੱਲ ਲਾਂਗੀ ਲੈ ਤੁਹਾਡੇ ਲਈ ਤੇ ਟਾਈਮ ਹੀ ਟਾਈਮ ਹੈਗਾ। ਤੁਸੀਂ ਹਮੇਸ਼ਾ ਹਰ ਚੀਜ਼ ਮੇਰਾ ਨਾਲ ਸਾਥ ਦਿੰਦੇ ਹੈਗੇ। ਤੇ ਕਿਉਂ ਨਹੀਂ ਚੱਲਾਂਗੀ ਮੈਂ ਤੁਹਾਡੇ ਨਾਲ। ਆ ਮੇਰੀ ਵੀ ਆਉਣਾ ਸੀ ਨਨਾਣ ਨੇ ਹਾਂਜੀ ਹਾਂਜੀ। ਤਾਂ ਹੈਗਾ ਹੀ ਹੈਗਾ ਕੋਈ ਨੀ ਮੈਂ ਨਾ ਸਵੇਰੇ ਬਣਾ ਦਾਂਗੀ ਬੱਚੇ ਦਾ ਨਾਸ਼ਤਾ ਨੁਸ਼ਤਾ। ਤੇ ਕੋਈ ਨੀ ਚੱਲ ਲਾ ਗੇ ਹੋਰ ਅਚਾਰ ਅਚੂਰ ਪਾ ਲਿਆ ਹੈਗਾ।
ਹਜੇ ਭੈਣ ਜੀ ਆਹ ਤੇ ਗਿਆ ਅੰਬ ਬਾਜ਼ਾਰ ਪਰ ਮੈਂ ਸੋਚ ਰਹੀ ਹੀ ਸੀਗੀ ਹਜੇ ਥੋੜ੍ਹਾ ਰੁਕ ਕੇ ਲਵਾਂਗੀ ਕਿਉਂਕਿ ਇਹ ਜਿਹੜਾ ਸ਼ੁਰੂ ਸ਼ੁਰੂ ਚ ਆਉਂਦਾ ਮੈਨੂੰ ਲੱਗਦਾ ਵਧੀਆ ਨਹੀਂ ਹੁੰਦਾ। ਥੋੜਾ ਜਿਹੜਾ ਥੋੜਾ ਮਤਲਬ ਥੋੜਾ ਰੁਕ ਕੇ ਆਉਂਦਾ ਉਹ ਅੰਬ ਜਿਆਦਾ ਵਧੀਆ ਹੁੰਦਾ।
ਉਹ ਰਾਮ ਕੇਲਾ ਹੁੰਦਾ ਹੈਗਾ ਨਾ ਉਹ ਅੱਛਾ ਪੈਂਦਾ ਹੈਗਾ ਹਾਂ। ਅਸੀਂ ਵੀ ਉਹੀ ਪਾਉਂਦੇ ਹਾਂ। ਹਜੇ ਲਿਆਏ ਨੀ ਬਸ ਆਏਗਾ ਹੁਣ ਜੁਲਾਈ ਚ ਆਏਗਾ ਉਹ ਆਉਂਦਾ ਹੈਗਾ ਅੰਬ ਨਾ। ਤੇ ਬਸ ਅਸੀਂ ਵੀ ਉਹੀ ਪਾਉਂਦੇ ਹੈਗੇ ਆ ਰਾਮ ਕੇਲਾ ਹੀ ਪਾਉਂਦੇ ਹੈਗੇ ਹੈਗੇ।
ਕਿੰਨੇ ਰੁਪਏ ਮਤਲਬ ਤੁਹਾਨੂੰ ਮਿਲ ਜਾਣਦਾ ਕਿਵੇਂ ਮਿਲਦਾ ਰੇਟ ਕਿਵੇਂ ਹੈ ਉੱਧਰ।
ਬਸ ਹਰ ਸਾਲ ਅਲੱਗ ਅਲੱਗ ਹੀ ਰੇਟ ਹੁੰਦੇ ਹੈ ਕਦੀ ਮਤਲਬ ਸੌ ਰੁਪਏ ਧੜੀ ਡੇਢ ਸੌ ਰੁਪਏ ਧੜੀ ਐਵੇ ਮਿਲਦਾ ਹੈਗਾ ਵੈ।
ਅੱਛਾ ਤੁਹਾਡੇ ਤੇ ਉੱਧਰ ਠੀਕ ਹੈ ਸੌ ਰੁਪਏ ਸਾਡੇ ਇੱਧਰ ਤੇ ਦੋ ਸੌ ਰੁਪਏ ਮਿਲਦਾ ਜੀ। ਹੋਰ ਮੈਂ ਤੇ ਸੋਚ ਰਿਹਾ ਤੁਹਾਡੇ ਵੱਲੋਂ ਹੀ ਲੈ ਲਾ।
ਹਾਂ ਕੋਈ ਨੀ ਇੱਧਰ ਹੀ ਲੈ ਲੈਣਾ ਤੁਸੀਂ। ਤੇ ਕੌਣ ਪਾਉਂਦੇ ਆ ਤੁਹਾਡੇ ਘਰ ਚਾਰ ਆਪੇ ਪਾ ਲੈਂਦੇ ਤੁਸੀਂ।
ਨਹੀਂ ਜੀ ਨਹੀਂ ਮੇਰੇ ਤੋਂ ਨਹੀਂ ਪੈਂਦਾ ਤੇ ਮੇਰੇ ਡੈਡੀ ਜੀ ਹੈਗੇ ਨੇ ਉਹੀ ਪਾਉਂਦੇ ਨੇ ਉਹਨਾਂ ਨੂੰ ਹੋ ਗਏ ਨੇ ਦਸ ਬਾਰਾਂ ਸਾਲ ਪਾਉਂਦੇ ਨੂੰ। ਉਹੀ ਪਾ ਰਹੇ ਨੇ ਮਤਲਬ ਸ਼ੁਰੂ ਤੋਂ ਤੇ ਉਹੀ ਪਾ ਰਹੇ ਨੇ ਵੈਸੇ ਦੇਖੋ ਲਗਾਇਆ ਜੇ ਮੈਨੂੰ ਦੱਸ ਬਾਰਾ ਸਾਲ ਹੋ ਗਏ ਉਹਨਾਂ ਨੂੰ ਦੇਖਦੇ ਦੇਖਦੇ ਕਿ ਉਹ ਮੇਰੇ ਸਾਹਮਣੇ ਦੱਸ ਬਾਰਾਂ ਸਾਲ ਤੋਂ ਪਾ ਰਹੇ ਨੇ ਪਰ ਮੰਮੀ ਦੱਸਦੀ ਹੈ ਸ਼ੁਰੂ ਤੋਂ ਹੀ ਪਾਉਂਦੇ ਨੇ ਸਾਡੇ ਘਰ
ਅੱਛਾ ਹਾਂ ਆਦਮੀਆਂ ਦੀ ਹੱਥ ਦਾ ਨਾ ਵੈਸੇ ਵੀ ਖ਼ਰਾਬ ਨੀ ਹੁੰਦਾ ਹੈਗਾ। ਇਹ ਹੁੰਦਾ ਹੈਗਾ ਜੀ ਹਾਂ ਮੇਰੇ ਪੇਕੇ ਵੀ ਪਾਉਂਦੇ ਸੀ ਨਾ। ਤੇ ਸਾਡੇ ਚਾਚਾ ਜੀ ਸੀ ਉਹੀ ਸਾਰੀ ਗਲੀ ਦਾ ਪਾਂਦੇ ਹੁੰਦੇ ਸੀ। ਸਾਰੇ ਆਂਢੀ ਗੁਆਂਢੀ ਉਹਨਾਂ ਕੋਲ ਹੀ ਪਾਉਂਦੇ ਹੁੰਦੇ ਸੀ ਬਸ ਫਿਰ। ਉਹ ਇੱਕ ਦਿਨ ਕਿਸੇ ਦੋ ਤਿੰਨ ਜਣਿਆਂ ਦਾ ਪਾ ਦਿੰਦੇ ਸੀ ਫਿਰ ਅਗਲੇ ਵੀ ਪਾ ਦਿੰਦੇ ਸੀ ਸਾਰੇ ਆਂਢੀ ਗੁਆਂਢੀ ਉਹਨਾਂ ਕੋਲ ਚਾਚਾ ਜੀ ਪਾਦੋ ਸਾਡਾ ਸਾਡਾ ਚਾਰ ਪਾ ਦੋ ਚਾਰ ਪਾ ਦੋ। ਬਹੁਤ ਵਧੀਆ ਓਹਨਾ ਦਾ ਖ਼ਰਾਬ ਹੀ ਨੀ ਹੁੰਦਾ ਸੀ।
ਹਾਂਜੀ ਹਾਂਜੀ ਮੈਂ ਵੀ ਸੁਣ ਮੈਂ ਵੀ ਸੁਣਿਆ ਜੀ ਜਿਹੜੇ ਬੰਦਿਆਂ ਦੇ ਹੱਥ ਦਾ ਹੁੰਦਾ ਹੈ ਨਾ ਉਹ ਤੇ ਤੁਸੀਂ ਮੰਨ ਲੋੋ ਤਿੰਨ ਸਾਲ ਵੀ ਰੱਖਲੋ ਤੇ ਖ਼ਰਾਬ ਨੀ ਹੁੰਦਾ। ਕਦੀ ਕਦੀ ਜਨਾਨੀਆਂ ਦੇ ਹੱਥ ਦਾ ਦੇਖੋ ਤੁਸੀਂ ਛੇ ਮਹੀਨੇ ਬਾਅਦ ਹੀ ਖਰਾਬ ਉੱਲੀ ਲੱਗਣ ਲੱਗ ਜਾਂਦੀ ਹੈ ਜੀ।
ਹਾਂ ਉੱਲੀ ਲੰਗਣ ਲੱਗ ਜਾਂਦੀ ਹੈ ਕਈਆਂ ਦੇ ਹੱਥ ਤੇ ਖਰਾਬ ਹੁੰਦਾ। ਦਾ ਹੀ ਨਹੀਂ ਹੈਗਾ ਵ ਬਿਲਕੁਲ ਵੀ ਨੀ ਟਿਕਦਾ ਕਿਸੇ ਦੇ ਹੱਥ ਤੇ ਨਾ। ਬਿਲਕੁਲ ਪਰ ਆਦਮੀਆਂ ਦੇ ਹੱਥ ਦਾ ਪਰ ਰਾਮ ਕੇਲਾ ਤੇ ਤੁਸੀਂ ਚਾਰ ਪੰਜ ਸਾਲ ਵੀ ਪਿਆ ਰਹੇ ਨਾ ਤੇ ਖ਼ਰਾਬ ਨੀ ਹੁੰਦਾ ਹੈਗਾ ਵੈ। ਤੇ ਚਾਰ ਪੰਜ ਸਾਲ ਪਿਆ ਰਹੇ ਤੇ ਖ਼ਰਾਬ ਨੀ ਹੁੰਦਾ।
ਹਾਂਜੀ ਹਾਂ ਠੀਕ ਆ ਜੀ ਠੀਕ। ਇੱਕ ਆਪਾਂ ਰਾਮ ਕਿਲਾ ਰਾਮ ਕੇਲਾ ਪਾ ਲਾਂਗੇ। ਤੇ ਦੱਸਿਓ ਫਿਰ ਤੁਸੀਂ।
ਤੇ ਫਿਰ ਤੁਸੀਂ ਇੱਧਰੋਂ ਹੀ ਲੈ ਜਾਉ ਨਾ ਇੱਧਰ ਹੀ ਲੈ ਜਾਣਾ ਨਾ ਮੈਂ ਇੱਧਰ ਹੀ ਦਿਲਵਾ ਦਾਂਗੀ ਤੁਹਾਨੂੰ। ਆਪਣੇ ਇੱਧਰੋਂ ਸਾਡੇ ਜਾਣਕਾਰ ਹੈਗੇ ਆ ਉਹਨਾਂ ਦੀ ਨਾ ਦੁਕਾਨ ਦੇ ਬਾਹਰ ਬਹਿੰਦੇ ਹੈਗੇ ਨੇ। ਅੰਬ ਵਾਲੇ ਹਾਂ ਤੇ ਫਿਰ ਉਹ ਰੇਟ ਵੀ ਸਾਨੂੰ ਠੀਕ ਲਗਵਾ ਦਿੰਦੇ ਹੈਗੇ। ਤੇ ਤੁਹਾਨੂੰ ਮੈਂ ਉੱਥੋਂ ਹੀ ਦਵਾ ਦਾਂਗੀ ਜਦੋਂ ਮੈਂ ਆਪਣਾ ਲੈਣ ਜਾਵਾਂਗੀ ਨਾ ਤੁਹਾਨੂੰ
ਕੋਈ ਗੱਲ ਨੀ ਕੋਈ ਗੱਲ ਨੀ ਜੀ ਤੁੂੰਸੀਂ ਦਵਾ ਦੇ ਨਾ ਮੈਨੂੰ ਤੇ ਆਪਾਂ ਸੂਟ ਲੈਣ ਵੀ ਚੱਲ ਲਾਂਗੇ ਤੇ ਨਾਲੇ ਦੇਖਦੇ ਆ ਅੰਬ ਦਾ ਕੰਮ ਵੀ ਹੋ ਜਾਏਗਾ ਸਾਡਾ। ਬਾਹਰੋਂ ਬਾਰ ਦੋਨੋ ਕੰਮ ਆਪਾਂ ਨਿਪਟਾ ਲਵਾਂਗੇ ਤੇ ਚਲੋ ਤੁਸੀਂ ਕਹਿ ਰਹੇ ਸੀ ਸ਼ਾਮੀ ਜਾਣਾ ਐ। ਤੇ ਮੈਂ ਦੇਖਦੀ ਹਾਂ ਫਿਰ ਮੈਂ ਵੀ ਆਪਣਾ ਸਵੇਰੇ ਕੰਮ ਨਿਪਟਾ ਲਾਂਗੀ ਤੇ ਆਪਾਂ ਠੰਡੇ ਵੇਲੇ ਚੱਲਾਗੇ।
ਚਲੋ ਦੇਖ ਲਓ ਅਗਰ ਸਵੇਰੇ ਦਾ ਜਿਵੇਂ ਬਣਿਆ ਤੁਸੀਂ ਮੈਨੂੰ ਸ਼ਨੀਵਾਰ ਦੱਸ ਦਿਓ ਹਨਾ। ਫਿਰ ਉਸੇ ਹਿਸਾਬ ਨਾਲ ਕਰ ਲਾਂਗੇ ਸ਼ਾਮੀ ਜਾਣਾ ਹੋਇਆ ਕਿ ਸਵੇਰੇ ਜਾਣਾ ਹੈਗਾ ਬਸ ਇਹੀ ਹੈ ਨਾ ਮੈਂ ਕਿਹਾ ਧੁੱਪ ਬੋਤ ਹੈਗੀਆਂ ਨਾ ਗਰਮੀ ਚ ਹੋਰ ਚੱਕਰ-ਚੁੱਕਰ ਆ ਜਾਣ
ਪੰਜ ਵਜੇ ਈ
ਇਹਦੀ ਤਬੀਅਤ ਖਰਾਬ ਹੋ ਜਾਂਦੀ ਹੈਗੀ ਐ। ਹਾਂ ਹੂੰ ਗਰਮੀ ਚ ਤਬੀਅਤ ਖਰਾਬ ਹੋਜੇ ਸ਼ਾਮ ਵੇਲੇ ਠੰਡੇ ਟੈਮ ਚਲਾਗੇ ਆਰਾਮ ਨਾਲ ਫਿਰ ਬੰਦਾ ਹੋਰ ਵੀ ਥੋੜਾ। ਘੁੰਮ ਲੈਂਦਾ ਹੈਗਾ ਹਨਾ ਹੋਰ ਵੀ ਸਮਾਨ-ਸਮੂਨ ਲੈ ਲੈਂਦਾ ਹੈਗਾ ਵੈ।
ਬਸ ਜੀ ਬਸ ਵਧੀਆ-ਵਧੀਆ-ਵਧੀਆ।
ਹੋਰ ਬੱਚਿਆਂ ਦੀਆਂ ਛੁੱਟੀਆਂ ਹੋ ਰਿਆਂ ਹੈ। ਸਕੂਲਾਂ ਵਿੱਚ ਹੁਣ ਬੱਚੇ ਕੀ ਕਰਦੇ ਹੈਗੇੇ? ਬੱਚੇ ਕੀ ਕਰ ਰਹੇ ਅੱਜ-ਕੱਲ੍ਹ ਹੈਂ। ਸਾਡੇ ਤੇ ਬੱਚੇ ਬਸ ਛੁੱਟੀਆਂ ਦੇ ਕੰਮ ਹੀ ਇੰਨੇ ਦਿੱਤੇ ਇਹਨਾਂ ਦੇ ਤੇ ਸਾਰਾ ਦਿਨ ਬੀਜੀ ਤੁਹਾਡੇ ਕੀ ਘੱਰੇ ਬੱਚੇ ਅੱਜ-ਕੱਲ੍ਹ।
ਬੱਚੇ ਜੀ ਬਸ ਕੁੱਛ ਨੀ ਬੱਚੇ ਲੱਗੇ ਹੋਏ ਸੀ ਛੁੱਟੀਆਂ ਪਏ ਹੋਏ ਸੀ ਨਾਨਕੇ ਗਏ ਹੋਏ ਸੀ।
ਅੱਛਾ-ਅੱਛਾ ਨਾਨਕੇ ਘੁੰਮ ਆਏ ਹੈਗੇ।
ਨਹੀਂ-ਨਹੀਂ ਅ ਮਤਲਬ ਇੱਕ ਤੇ ਗਿਆ ਹੋਇਆ ਛੋਟੇ ਵਾਲਾ ਨਾਨਕੇ ਗਿਆ ਹੋਇਆ ਤੇ ਵੱਡੇ ਵਾਲਾ ਹਜੇ ਜਾਏਗਾ।
ਅੱਛਾ-ਅੱਛਾ ਭੂਆ ਨੇ ਆਣਾ ਭੂਆ ਨੇ ਕਿਹਾ ਰਹੇ ਹੋ ਨਾ ਰਨਾ ਕੁੜੀਆਂ ਨੇ ਆਣਾ।
ਹਾਂਜੀ ਭੂਆ ਨੇ ਆਣਾ ਤੇ ਦੂਜਾ ਕਹਿੰਦਾ ਮੈਂ ਇਧਰ ਹੀ ਰੁਕ ਜਾਣਾ ਔਰ ਜਿਹੜਾ ਛੋਟੇ ਵਾਲਾ ਗਿਆ ਹੋਇਆ ਉਹ ਵੀ ਕਹਿ ਰਹੇ ਸੀਗਾ ਮੰਮੀ ਚਲੋ ਉਂਦਰ ਭੂਆ ਆਏਗੀ ਮੈਨੂੰ ਕਾੱਲ ਕਰ ਦਿਓ ਤੁਸੀਂ। ਮੈਂ ਵਾਪਿਸ ਆਜੂਂਗਾ ਸਾਡੇ ਨਾਨਕੇ ਨੇੜੇ ਹੀ ਹੈਗੇ ਨੇ। ਜੀ ਕੋਲ ਹੀ ਹੈਗੇ ਘੰਟੇ ਦਾ ਹੀ ਰਸਤਾ।
ਹਾਂ ਠੀਕ ਸਾਡੇ ਤੇ ਬੜੇ ਦੂਰ ਹੈ। ਗਿਆ ਵਾ ਤੇ ਬਸ ਸਾਲ ਬਾਅਦ ਹੀ ਜਾਇਆ ਜਾਂਦਾ ਹੈਗਾ ਵਾ ਸਾਡੇ ਕੋਲ ਤੇ ਐਤਕੀ ਤੇ ਉਹ ਵੀ ਨੀ ਮੈਂ ਜਾ ਪਾਈ ਤਬੀਅਤ ਹੀ ਠੀਕ ਨੀ ਸੀ। ਗਰਮੀ ਬਹੁਤ ਸੀ। ਫੇਰ ਨਨਾਣਾਂ ਆ ਗਈਆਂ ਮੇਰੀਆਂ ਦੋਨੋਂ ਜਾ ਹੀ ਨੀ ਪਾਈ ਮੈਂ ਤੇ ਐਤਕੀ ਬਿਲਕੁੱਲ ਵੀ।
ਕੋਈ ਗੱਲ ਨੀ ਜੀ-ਕੋਈ ਗੱਲ ਨੀ ਚਲੋ ਮੈਂ ਤੁਹਾਨੂੰ ਲੈ ਚੱਲਾਂਗੀ। ਤੇ ਮੇਰੇ ਨਾਲ ਤੁਸੀਂ ਚੱਲ ਲੈਣਾ।
ਹਾਂਜੀ ਕੋਈ
ਫੇਰ ਸਾਡਾ ਆਪਸ ਚ ਜਿਹੜਾ ਵੀ ਹੋਇਆ ਆਪਾਂ ਚੱਲਾਂਗੇ ਰਾਮ ਕਿਲਾ ਵੀ ਵੇਖ ਦੇਖ ਲਾਂਗੇ ਤੇ ਹਮ ਲੱਗੇ ਹੱਥ ਤਾਂ ਆਪਾਂ ਸੂਟ ਵੀ ਵੇਖਾਂਗੇ ਠੀਕ ਹੈ। ਚਲੋ ਫੇਰ ਮੈਂ ਤੁਹਾਨੂੰ ਐਤਵਾਰ ਨੂੰ ਕਰਦੀ ਹਾਂ ਫੋਨ ਮਿਲਦੇ ਹਾਂ ਆਪਾਂ ਠੀਕ ਆ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।